ਹੈਲੋ।
ਤੁਸ਼ੀ- ਬੜੇ ਟਾਈਮ ਬਾਅਦ-
ਸਤ ਸ੍ਰੀ ਕਾਲ ਜੀ। ਮੈਂ ਤੇ ਇਧਰੋਂ ਹੈਲੋ ਹੈਲੋ- ਦੋ ਵਾਰੀ ਬੋਲ ਚੁੱਕੀ ਹਾਂ। ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚੀ।
ਅੱਛਾ, ਆਵਾਜ਼ ਨੈਟਵਰਕ ਈ-
ਹਾਂਜੀ- ਹਾਂਜੀ ਹੋਰ ਠੀਕ ਹੋ।
ਬਸ ਜੀ, ਠੀਕ ਈ ਆਂ।
ਬਸ ਥੋੜੀ- ਹਾਂ।
ਹਾਂ ਨਹੀ ਮੈਂ ਘਰੇ ਸੀ, ਤੇ ਬਾਕੀ ਟੈਸਟ ਵਗੈਰਾ ਕਰਾਇਆ ਹੈਗਾ ਅੱਜ।
ਅੱਛਾ।
ਏ ਥੋੜ੍ਹੀ ਨਾ -ਪਹਿਲੇ ਤੇ ਮੈਂ ਥੋੜ੍ਹਾ ਇਗਨੋਰ- ਖਰੇ ਕਿ ਹੋਣਾ ਐਵੇ ਪਈ ਕਵਾਂ ਮੈਂ ਤੇ ਅੱਜ ਤੱਕ ਕਦੀ ਕੋਈ ਟੈਸਟ ਨੀ ਕਰਾਇਆ। ਨਾ ਕੋਈ ਮੈਨੂੰ ਇੰਨੀ ਦਿੱਕਤ ਆਈ ਹੈ। ਪਰ ਹੁਣ ਬੜਾ ਸੀਗਾ ਏਦਾਂ। ਟੈਸਟ ਆ ਥੋੜੇ ਬੋਹਤ ਤੇ ਆਏ ਨੇ। ਹਾਂ ਬਸ, ਪ੍ਰੋਟੀਨ- ਹੂੰਅ
ਅੱਛਾ-ਤੇ ਫੇਰ ਡਾਕਟਰਸ ਨੇ ਕੁਛ ਰਿਕਮੈਂਡ ਕੀਤ-
ਡਾਕਟਰ ਕੋਲ ਤੇ ਮੈਂ ਹਜੇ ਗਈ ਨੀ। ਹਜੇ ਤੇ ਰਿਪੋਰਟਸ ਦਿਖਾ-
ਆਈ ਹੀ ਨੀ, ਅੱਜ ਹੀ ਰਿਪੋਰਟ ਆਈ।
ਦੇਖਾਂਗੀ ਜਾਵਾਂਗੀ ਹਾਂ ਮੈਡੀਸਿਨ ਤੇ ਲਵਾਂਗੀ ਹਾਂਜੀ
ਹੂ ਤੇ ਨੋਨ ਵੈਜ ਵਗੈਰਾ ਖਾਂਦੇ ਹੋ ਕਯਾ ਤੁਸੀਂ
ਨੋਨ ਵੈਜ ਨਹੀਂ ਮੈ ਨੀ ਖਾਂਦੀ ਓਦਾਂ ਐਵੇਂ ਟੇਸਟ ਜਿ ਕਰਦੀ ਆ ਪਰ ਮੈਂ ਖਾਂਦੀ ਨੀ ਹਾਂ
ਅੱਛਾ ਅੱਛਾ ਕਿਉਂਕਿ ਕੈਲ ਕੈਲੇਸਟਰੋਲ ਤੇ ਜਿਆਦਾਤਰ ਉਹ ਨਾ ਬੰਦਿਆਂ ਦਾ ਹੋ ਜਾਂਦਾ ਏ ਜਿਹੜੇ ਨੋਨ ਵੈਜੀਟੇਰੀਅਨ ਬੋਤ ਜ਼ਿਆਦਾ ਹੁੰਦੇ ਏ ਜਾਂ ਫਿਰ ਬੋਤ ਜਿਆਦਾ ਦਾਲਾਂ ਵਗੈਰਾ ਖਾਂਦੇ ਏ। ਦਾਲਾਂ ਬੰਦ ਕਰ ਦਿੰਦੇ ਆਂ ਉਹਦੇ ਚ ਨਾ ਬਸ। ਗਾੜੀਆਂ ਚੀਜ਼ਾਂ ਹੋ ਗਿਆਂ ਜਿਹੜੇ
ਨਹੀਂ ਪਰ ਨਾ ਮੈਂ ਨਾ ਫਰਾਈ
ਚੀਜ਼ਾਂ ਨਹੀਂ ਮੈਨੂੰ ਮੈਂ ਹੇਨਾ ਇਹ ਦਾ ਡੀਪ ਫਰਾਈਡ
ਅੱਛਾ।
ਕਚੋ ਇਹ ਸਭ ਮੈਨੂੰ ਬੋਤ ਪਸੰਦ ਏ। ਤੇ ਮੈਂ ਨਾ ਹਾਂ ਇਹ ਸਬ ਬੋਤ ਖਾਨ ਧਆ ਤੇ ਏ ਥੋੜਾ ਚਮੈਨੂੰ। ਝੂਠ ਬੋਲਾ ਮੈਂ ਬਰਗਰ ਵੀ ਖਾਂਨੀ ਆਂ। ਮੈਂ ਮਤਲਬ ਤੁਹਾਨੂੰ ਪਤਾ ਕਿਟੀ ਪਾਰਟੀਸ ਹੋਨ ਤੇ ਉੱਥੇ ਵੀ ਖਾਇਆ ਆ ਜਾਂਦਾ ਫੇਰ ਏਸ ਪਰਿੰਗ ਰੋਲ ਹੋ ਗਏ ਏਹ ਚੀਜਾਂ ਕੀ ਕਿਹਾ ਕਿ ਜਿੜੀ ਚੀਜ਼ ਨਹੀਂ ਹੈਲ ਨਈ ਸਹੀ ਓ ਤੇ ਮੈਂ ਬਿਲਕੁਲ ਅਵੋਇਡ ਕਰ ਕਰਾਂਗੀ।
ਕੇਹ ਰੇ ਓ, ਤੁਸੀ ਕੇਹ ਤੇ ਰੇ ਓ ਪਰ ਮੈਂ ਕਹਿ ਰੀ ਆਂ ਤੁਸੀਂ ਕਹਿ ਤੇ ਰੇ ਓ ਪਰ ਅਵੋਇਡ
ਨਈ ਪਤਾ। ਪਨੇ ਵਾਸਤੇ ਈ ਆਪਣੀ ਹੈਲਪ ਥੀ ਵੀ ਕਮੀ ਜਾਂਦੀ ਏ ਨਾ ਜੇ ਫੀਲ ਹੋ ਸਾਨੂੰ ਜੋ ਤੇ ਆਪਣੇ ਆਪ ਥੋੜ੍ਹਾ ਡਰ ਜਿਹਾ ਵੀ ਲੱਗਦਾ, ਦੇਖੋ ਹੈਲਥ ਨਾਲ ਈ ਸਾ
ਆਂ ਏਹ ਤੇ ਤੇ ਗੱਲ ਸਹੀ ਕਰ ਰੇ ਓ।
ਕਰ ਪਾਵਾਂਗੇ।
ਹਾਂਜੀ, ਹਾਂਜੀ, ਬਿਲਕੁਲ ਸਹੀ ਕਹਿ ਰੇ ਓ, ਪਹਿਲੇ ਤੇ ਸਰੀਰ ਈ ਹੈਗਾ।
ਹੁੰਦੀਆਂ। ਤੇ ਅਸੀਸ
ਹਾਂਜੀ-ਹਾਂਜੀ,
ਹਾਂ ਬੱਚਿਆਂ ਨਾਲ ਵੀ ਕਿੰਨੀ ਲੇਬਰ ਕਿੰਨੀ ਜੇ ਕਈ ਜੇ ਵੋ ਤੇ ਮੈਨੂੰ,
ਹ
ਬਹੁਤ ਇੱਦਾਂ ਸੀ, ਨਾ ਤੇ ਮੈਂ ਉਹਨੂੰ ਔ ਬੋਲਦੀ ਸੀ ਮੈਨੂੰ ਐ ਜਾਂਦਾ ਸੀ ਜਿਵੇਂ ਪੌੜੀਆਂ ਚੜ੍ਹਨਾ। ਤੇ ਮੈਨੂੰ ਥੋੜਾ ਹਲਕਾ ਜਾ ਇਹਦਾ, ਮਤਲਬ ਪ੍ਰੋਬਲਮ ਤੇ
ਤੇ ਇੱਕ ਵਾਰੀ ਤੁਸੀਂ ਹਾਂ, ਬਿਲਕੁਲ ਸਹੀ ਗੱਲ ਐ।
ਤੇ ਧਿਆਨ ਰੱਖ
ਬਿਲਕੁਲ ਸਹੀ ਗੱਲ ਹੈ, ਤੁਹਾਡੀ ਬਿਲਕੁਲ ਜਾਇਜ ਗੱਲ ਹੈਗੀ ਹੈ, ਜਿਹੜਾ ਤੁਸੀਂ ਆਇਲੀ ਖਾ ਰਹੇ ਹੋ ਨਾ ਫੂਡ। ਔਇਲੀ, ਫੂਡ ਖਾ ਰਹੇ ਹੋ ਜਾਂ, ਜੰਕ ਫੂਡ ਖਾ ਰਹੇ ਹੋ ਉਹਦੇ ਨਾਲ ਤੇ ਜ਼ਿਆਦਾ, ਹੋ ਰਿਹਾ ਅੱਜ ਕੱਲ ਹਰ ਕਿਸੇ ਨੂੰ ਉੱਸੇ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਹੈਗੀ ਹੈ। ਤੇ ਬਾਕੀ, ਮਤਲਬ ਜ਼ਿਆਦਾਤਰ ਮੋਸਟਲੀ ਦੇਖੋ,, ਸਭ ਨੂੰ ਫਾਸਟ ਫੂਡ ਦਾ, ਫਾਸਟ ਫੂਡ ਦਾ ਸ਼ੌਂਕ ਹੈਗਾ ਹੈ, ਤੇ ਹਰ ਕਿਸੇ ਨੂੰ ਜੰਕ ਹੋਰ ਵਧੀਆ ਲੱਗਦਾ ਹਾਂ। ਤੇ ਹਰ ਕੋਈ ਚਾਹੇ ਮੈਂ ਹੀ ਹੋਵਾਂ ਮੈਂ ਵੀ ਖਾਂਦੀ ਐਵੇਂ ਪਈ ਕਵਾਂ। ਪਰ, ਦੇਖੋ, ਸਾਈਡ ਇਫੈਕਟ ਤੇ ਹੈਗੇ ਹੀ ਨੇ ਨਾ ਹਰ ਇੱਕ ਚੀਜ਼ ਦੇ। ਚਾਹੇ ਅਸੀਂ ਟੇਸਟ ਲਈ, ਖਾ ਰਿਹੇ ਉਹਨੂੰ
ਸੀ ਫਾਸਟ ਫੂਡ,
ਅੱਛਾ,
ਉਹਤੋ ਬਾਅਦ ਪਤਾ ਕੀ ਗੱਲ ਨੇ ਮੇਰੇ ਹਸਬੈਂਡ ਫਾਸਟ ਫੂਡ ਖਾਦੇ ਕੁਛ ਖਾਇਆ ਜਾਂਦਾ ਨਾਲ ਰੋਵੋ ਦੇਖ।
ਬਿਲਕੁਲ ਸਹੀ ਗੱਲ ਹੈ, ਇੱਕ ਵਾਰੀ ਜਿਹਨੂੰ ਮਤਲਬ ਲਾਲਚ ਪੈ ਜਾਏ ਨਾ ਜਿੰਨੇ ਸਵਾਦ ਚੱਖ ਲਿੱਤਾ, ਮੈਂ ਕਿਹਾ ਇੱਕ ਵਾਰ ਜਿੰਨੇ ਸਵਾਦ ਚੱਖ ਲਿੱਤਾ ਉਹਦੇ ਹਾਂ। ਏ ਤੇ ਹੈ ਸਹੀ ਗੱਲ ਹੈ। ਮਤਲਬ ਇੱਕ ਵਾਰ ਜਿਨੇ ਜੀਬ ਦਾ ਸਵਾਦ ਨਾਲ ਲਿੱਤਾ ਹੈ। ਉਹਦੇ ਫੇਰ ਬਸ ਇਹ ਕਿ ਅਹੇ ਰਚ ਜਾਂਦਾ, ਉਹਨੂੰ ਇਹ ਹੋ ਜਾਂਦਾ ਕਿ ਮੈਂ ਖਾਵਾਂ ਹੀ ਖਾਵਾਂ ਹੁਣ ਤਾ ਰਿਹਾ ਨੀ ਜਾਂਦਾ, ਕੋਈ ਸਾਲ ਹੀ ਹੋਏ ਤੇ ਉਹਦੇ ਉਹਨੇ ਇਕ ਵਾਰੀ ਪੁੱਛ ਲਿੱਤਾ ਤੇ ਉਹਦਾ ਹੱਥ ਨਹੀਂ ਰੁਕਦਾ ਫਿਰ ਐ ਤੇ ਤੁਹਾਡੀ ਜਾਇਜ਼ ਗੱਲ ਹੈ, ਕਿ ਹੁਣ ਤੁਹਾਡੇ ਸਾਹਮਣੇ ਤੇ ਫਿਰ ਇਸ ਮਾਮਲੇ ਤੁਹਾਡੇ ਹੈਸਂਬਡ ਖਾ ਰਿਹੀ ਏ, ਤੇ ਤੁਹਾਡੇ ਬੱਚੇ ਖਾ ਰਿਹੀ ਏ ਤੇ, ਤੁਸੀਂ ਏਦਾ ਰਹਿ ਨਹੀ ਪਾਓਗੇ ਕਿ, ਹਾ ਬਾਈ ਮੈਂ ਨਾ ਖਾਵਾਂ ਹਾਂ, ਬਟ ਹੁਣ ਕਹਿ ਲਓ ਹੁਣ ਤੈਨੰ ਹੁਣ ਤੁਹਾਨੂੰ ਜਿਵੇਂ ਦਿੱਕਤ ਹੋ ਗਈ ਹੈ। ਤੁਹਾਨੂੰ ਪਤਾ ਹੈ ਕਿ ਮੇਰੇ ਹੈਲਥ ਇਸ਼ੂ ਚੱਲ ਰਹੇ ਨੇ, ਅਗਰ ਡਾਕਟਰ ਵੀ ਕਹਿਣਗੇ ਤੁਹਾਨੂੰ ਇਹ ਚੀਜ਼ਾਂ ਰੋਕਣ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਉਹੀ ਹੈ। ਕਿ ਦੇਰ ਆਏ, ਦਰੁਸਤ ਆਏ, ਚਲੋ ਕੋਈ ਗੱਲ ਨੀ ਵਧੀਆ ਗੱਲ ਏ ਹਾਂ ਬਈ ਹੈਲਥ ਕੋਨਸ਼ੀਅਸ ਹੋਣਾ ਚਾਹੀਦਾ ਬੰਦੇ ਨੂੰ ਪਹਿਲੇ ਤੋਂ ਹੀ ਹੈਲਥ ਕੋਸ਼ਿਸ਼ ਹੋਵੇ ਆਹ ਹਾਂ, ਪਹਿਲੇ ਤੋਂ ਹੀ ਅਗਰ ਬੰਦਾ ਕੋਈ ਹੈਲਥ ਕੋਂਸ਼ੀਅਸ ਹੈਗਾ ਤੇ ਇੰਨੀ ਕਦੇ ਨ ਆਂ ਹਾਂਜੀ ਬਿਲਕੁਲ ਸਹੀ ਗੱਲ ਕਰਦੇ ਜਾਓ ਹੁਣ ਅੱਜ ਕੱਲ ਦੇਖੀਏ ਜਾਏ ਦੇਖਾ ਜਾਏ ਹ
ਹੂੰ
ਹੁਣ ਪਹਿਲੇ ਦੇ ਜਮਾਨੇ ਚ ਦੇਖੋ, ਡਾਇਟ ਇੰਨੀਆਂ ਹੁੰਦੀਆਂ ਸੀ, ਹੁਣ ਪਹਿਲੇ ਜ਼ਮਾਨੇ ਚ ਫਾਸਟ ਫੂਡ, ਵਗੈਰਾ ਕੁੱਝ ਹੁੰਦਾ ਹੀ ਨਹੀਂ ਸੀ, ਪਹਿਲੇ ਜ਼ਮਾਨੇ ਚ ਲੋਕ ਇੱਦਾਂ ਹੀ ਖਾਂਦੇ ਸਨ ਚਿਕਣ ਖਾਂਦੇ ਸਨ, ਛੋਲੇ ਹੋ ਗਏ ਭੁੰਨੇ ਹੋਏ ਅਹ ਇਹ ਅਹ ਚੰਨਿਆਂ ਨੂੰ ਭਿਗੋ ਕੇ ਖਾਣਾ ਦਾਲਾਂ ਜਿਹੜੀ ਉਹ ਮੋਠ ਹੁੰਦੇ ਨੇ, ਉਹਨਾਂ ਨੂੰ ਭਿਗੋ ਕੇ ਖਾਣਾ ਉਹ ਸਭ ਤੋਂ ਜ਼ਿਆਦਾ ਬੈਨੀਫਿਟ ਹੁੰਦੇ ਸਨ, ਜਿਵੇਂ ਜਿੰਮ ਵਾਲੇ ਅੱਜ ਕੱਲ੍ਹ ਖਾਂਦੇ ਨਾ ਬੱਚੇ ਤੇ ਉਹ ਮੈਂ ਕਹਿੰਦੀ ਹਾਂ, ਸਭ ਤੋਂ ਵਧੀਆ ਡਾਇਟ ਹੁੰਦੀ ਹੈ, ਮੇਰੇ ਹਿਸਾਬ ਨਾਲ ਤੇ ਹੁਣ ਵੀ ਅਗਰ ਡਾਕਟਰ ਕੋਲ ਜਾਉ ਨਾ ਡਾਕਟਰ ਵੀ ਤੁਹਾਨੂੰ ਸੁਜੈਸਟ ਕਰੇਗਾ, ਤੁਸੀਂ ਐਵੇਂ ਜਿਹੀ ਚੀਜ਼ਾਂ ਖਾਓ, ਤੁਸੀਂ ਫਰੂਟਸ ਜਿਆਦਾ ਲਉ ਤੁਸੀਂ ਬਈ ਇਹ ਚੀਜ਼ਾਂ ਵੱਲ ਧਿਆਨ ਦਉ ਹੁਣ ਬੱਚੇ ਵੀ ਛੋਟੇ ਛੋਟੇ ਨੇ ਉਹਨਾਂ ਨੂੰ ਵੀ ਦੇਖ ਲੋ ਛੋਟੇ ਛੋਟੇ ਬੱਚਿਆਂ ਨੂੰ ਸ਼ੌਂਕ ਪੈਦਾ ਹੈ, ਚੌਮਿਨ, ਬਰਗਰ ਖਾਣੇ ਨੇ ਮੋਮੋ ਖਾਣੇ ਨੇ ਤੇ ਸਿਮਡਮਹ ਡਿਮਸਮ ਚੱਲਦੇ ਨੇ ਅੱਜ ਕੱਲ੍ਹ ਉਹ ਹੋ ਗਏ।
ਉਹਨਾ ਦੇ ਬਹੁਤ ਨੁਕਸਾਨ ਹੋ ਰਿਹਾ, ਉਹਨਾਂ ਦੀ ਹੈਲਥ ਨੂੰ ਜਾਂ ਜਦੋਂ ਅਸੀਂ ਖ਼ਬਰਾਂ ਤੂਥਪੇਸਟ ਸੋਸ਼ਲ ਮੀਡੀਆ ਤੇ ਵੇਖਦੀਆਂ ਨੇ ਬੱਚਿਆਂ ਦੇ ਲੀਵਰ ਖਰਾ ਖਰਾਬ ਲੱਗਦਾ ਹੈਗਾ ਅੱਛਾ ਬੱਚੇ ਹਟਦੇ
ਤੇ ਐ ਜਦੋ ਹਾਂ, ਨਹੀਂ ਹਟਦੇ, ਨਹੀਂ ਹਟਦੇ ਹੁਣ ਚਿਪਸ ਲਗਾ ਲਉ, ਬੱਚੇ ਹੁਣ ਚਿਪਸ ਤੋਂ ਬਿਨਾਂ ਰਹਿ ਨਹੀਂ ਸਕਦੇ, ਪਹਿਲੇ ਤਾਂ ਬੱਚੇ ਖਾਂਦੇ ਕਿੱਥੇ ਚਿਪਸ ਵਗੈਰਾ ਤੇ ਹੁੰਦੇ ਹੀ ਨੀ ਸਨ ਘਰ। ਘਰ ਦੇ ਬਣਾ ਕੇ ਖਾਂਦੇ ਹੁੰਦੇ ਸਨ। ਹਾਂ। ਘਰ ਦੀ ਸੇਵੀਆਂ ਬਣਾ ਕੇ ਖਾਣ ਕਇਆ ਲੋਕਾਂ ਨੇ ਮਤਲਬ ਇਹ ਖਾਲੀ ਟਾਈਮ ਤੇ ਵੀ ਮਤਲਬ ਲੋਕੀ ਕੰਜ਼ਿਊਮ ਕਰਦੇ ਸਨ, ਇਸ ਟਾਈਮ ਨੂੰ ਵੀ ਘਰ ਦੀਆਂ ਔਰਤਾਂ ਜਿਹੜੀਆਂ ਹੁੰਦੀਆਂ ਸਨ ਉਹ ਵੀ ਆਪਣੇ ਜਿਵੇਂ ਹੁਣ ਅਸੀਂ ਫੋਨ ਵਗੈਰਾ ਚਲਾਉਂਦੇ ਹਾਂ, ਉਹ ਟਾਈਮ ਚ
ਹਾਂਜੀ, ਹਾਂਜੀ।
ਤੇ ਕੰਮ ਕਰਦੀਆਂ ਸਨ। ਹੋ ਜ ਗੱਲ ਉਹਨਾਂ ਦਾ ਜਦੋਂ ਸਰੀਰ ਚੱਲਦਾ ਰਹੇਗਾ ਇੱਕ ਤ ਹਾਂ ਇੱਕ ਤਰ੍ਹਾਂ ਦੀ ਐਕਸਸ ਸਾਈਜ਼ ਹੁੰਦੀ ਰਹੇਗੀ ਉਹਨਾਂ ਦੀ ਤੇ ਐਕਸਰਸਾਈਜ਼ ਹੁੰਦੀ ਰਹੇਗੀ ਤੇ ਉਹਨਾਂ ਦੇ ਸਰੀਰ ਨੂੰ ਕੋਈ ਦੁੱਖ ਹੀ ਨਹੀਂੀ ਆਏਗਾ ਇਹ ਹੁੰ ਅਸੀਂ ਹੁੰਦੇ ਹੁਣ ਤੇ ਅੱਜ ਕੱਲ ਦੇ ਜ ਜ਼ਮਾਨੇ ਚ ਹੋ ਗਿਆ ਫੋਨ ਚਲਾ ਰਿਹਾ ਫੋਨ ਚਲਾ ਚਲਾ ਤਿੰਨ ਤੇ ਉਹ ਹੋ ਗਿਆ ਬੀਜੀ ਤੇ ਲੇਕਿਨ ਸਾਡੇ ਬਾਹਵਾਂ ਬੂਆਂ ਦੁੱਖਣ ਲੱਗਦਾ ਜਾਆਂ ਤਾਂ ਵੀ ਅਸੀਂ ਫੋਨ ਨ ਛੱਡਾਂਗੇ ਸਾਨੂੰ ਵੀ ਪਤਾ ਕਿ ਹਾਂ ਵੀ ਸਾਡੀ ਬਾਂਹਾਂ ਦੁੱਖ ਰਹੀ ਹੈ ਜਾਂ ਸਾਡੇ ਗਰਦਨ ਦੁੱਖ ਰਹੀ ਹੈ। ਅੱਖਾਂ ਪੀੜ ਹੋ ਰਹੀਆਂ ਤਾਂ ਜਾ ਕੇ ਬੰਦਾ ਛੱਡੇਗਾ ਉਹੀ ਉਹ ਹੈਲਥ ਦਾ ਧਿਆਨ ਨੀ ਹੈ। ਨਾ ਸਾਨੂੰ ਹੁਣ ਆਪਣੀ ਇਹ ਚੀਜ਼ ਹੋ ਗਈ ਹੈ।
ਹੁਣ ਉਲਝਦੇ ਆ ਜ ਬੱਚਾਂ ਦੇ ਪਿੱਛੇ
ਹਾਂ
ਬਦਾ ਕੀ ਕਰੇ ਆਪ ਆਪੇ ਨਹੀਂ ਕਰੀਏ ਪਤਾ ਨੀ ਕੀ ਹੋਏਗਾ ਵਾਲੇ ਬਹੁਤ ਕੁਛ ਬਦਲ
ਇਹ ਤੇ ਫੇਰ ਬੰਦਾ ਤਾਂਹੀਂ
ਹੋਰ ਹਾਂ
ਇਹ ਤੇ ਬੰਦਾ ਤਾਂ ਹੀ ਜਾਗਰੂਕ ਹੁੰਦਾ ਹੈ ਜਦੋਂ ਬੰਦੇ ਤੇ ਆਪ ਤੇ ਬੀਤਦੀ ਹੈ ਹਾਂ ਬ ਹੁਣ ਤੁਹਾਨੂੰ ਜਿਵੇਂ ਰਿਪੋਰਟ ਚ ਕੁਛ ਆ ਗਿਆ ਹੁਣ ਤੁਾਨੂੰ ਡਾਕਟਰ ਮਨਾ ਕਰੇਗਾ ਤੁਸੀਂ ਆਪੇ ਨੀ ਖਾਓਗੇ ਤੁਸੀਂ ਆਪੇ ਕਹੋਗੇ ਮੈਂ ਐਸਾ ਕੁਛ ਕਰਾਂ ਕਿ ਹੂਨ ਜਲਦੀ ਤੋਂ ਜਲਦੀ ਠੀਕ ਹੋਵਾਂ ਤੁਸੀਂ ਸੋਚੋਗੇ ਕਿ ਮੈਂ ਸੈਰ ਕਰਨ ਜਾਵਾਂ ਬ ਸੋਚੂਗੀ ਕਿ ਮੈਂ ਬਈ ਕੁਛ ਯੋਗਾ ਵਗੈਰਾ ਕਰਨਾ ਕਿ ਜਿਹਦੇ ਨਾਲ ਮੇਰਾ ਸਭ ਕੁਛ ਠੀਕ ਹੋ ਜਾਏ
ਹਾਂ ਵੋ ਹਾਂ
ਹਾਂ ਬਿਲ
ਹਾਂ ਤੇ ਲੋਕ ਕਹਿੰਦੇ ਬਹੁਤ ਪਤਆ
ਹਾਂ ਜੀ
ਸਸਕਾਰ ਦੇਣ ਤਨੂੰ ਪਤਾ ਬਲ ਸਪੈਸ਼ਲ ਚਹੀ ਚਾਹੀਦਾ ਟਾਈਮ ਲਗਭਗ ਕੋਈ ਕੰਮ ਦਿਖ ਪੈਂਦਾ ਫੇਰ ਹੁਣ ਤਾਂ ਪਹਿਲਾਂ ਲਿਆ ਕੰਮ ਇੰਨੇ ਕੁ ਟਾਈਮ ਨਿਕਲ ਜਾਂਦਾ
ਦੇਖੋ ਅੱਜ ਦੇ ਹਾਂ ਅੱਜ ਦੇ ਟਾਈਮ ਜਿਹੜਾ ਚਾਲਕ ਹਾਂ ਹਾਂ ਬੰ ਮੁਗੰ ਦਾ ਕੰਮ ਨੀ ਮੁਗਦੇ ਅੱਜ ਕੱਲ ਦੇ ਟਾਈਮ ਹੈ ਜਿਹੜਾ ਬੰਦਾ ਕੰਮ ਕਰ ਰਿ ਨਾ ਮੇਰੇ ਸਾਨੂੰ ਸਭ ਤੋਂ ਵਧੀਆ ਏ ਤੇ ਉਹ ਕੰਮ ਕਰਕੇ ਕੁਛ ਨਾ ਕੁਛ ਸਰਕਾਰ ਆਪਣੇ ਹੱਥ ਪੈਰ ਤੇ ਹਿਲਾ ਹੀ ਰ ਨਾ ਉਹਦੀ ਐਕਸਰਸਾਈਜ਼ ਤੇ ਹੋ ਹੀ ਰਹੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਪਹਿਲੇ ਦੀ ਔਰਤਾਂ ਵੀ ਇਹੀਓ ਕਰਦੀਆਂ ਮਿਹਨਤੀ ਹੁੰਦੀਆਂ ਸਨ ਉਹ ਇੰਨੀਆਂ ਮਜ਼ਬੂਤ ਹੁੰਦੀਆਂ ਸਨ ਅੱਜ ਕੱਲ ਦੇ ਬਜ਼ੁਰਗ ਲਗਾ ਲਓ ਪਹਿਲੇ ਜਮਾਨੇ ਦੇ ਬਜ਼ੁਰਗ ਲਗਾਓ ਤੁਸੀਂ ਕੰਪੈਰੀਨ ਕਰੋ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਗਾ ਕਿੰਨਾ ਫ਼ਰਕ ਹੈ ਚਲੋ ਬਾਕੀ ਕੀ ਕਰ ਸਕਦਾ ਹੈ ਬੰਦਾ ਦਾ ਹੀ ਬਸ ਕਰ ਸਕਦਾ ਹੈ ਕਿ ਆਪਣੀ ਹਾਂ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ
ਮੁਕਲ ਮਿਲ ਵਿੱਚ ਕੀ ਹਾਂ ਕਿਸੀ ਕੋ ਕੋਈ ਫਰੂਟ ਨੇ ਕੁਛ ਸਬਜ਼ੀਆਂ
ਬਿਲਕੁਲ ਸਹੀ ਗ ਹੈ ਬੰਦਾ ਖਾਏ ਕੀ
ਹਾਂਜੀ
ਬੰਦਾ ਖਾਵੇ ਕਿਤੇੇ ਬਸ ਇਹੀ ਹੈ ਜੀ ਅਹ ਸਾਡੇ ਉੱਤੇ ਜਦੋਂ ਪੈਂਦੀ ਹੈ ਨਾ ਸਿਰ ਤੇ ਤਾਂ ਹੀ ਬੰਦਾ ਸੁਧਰਦਾ ਹੈ ਕਿ ਹਾਂ ਬਈ ਅਸੀਂ ਥੋੜਾ ਬਹੁਤਾ ਧਿਆਨ ਰੱਖੇ ਚਲੋ ਕੋਸ਼ਿਸ਼ ਤੇਹੀ ਕਰ ਦੀਏ ਕਿ ਘੱਟ ਤੋਂ ਘੱਟ ਹੀ ਖਾਈਏ ਅਸੀਂ ਵੀ ਫਾਸਟ ਫੂਡ ਲਈ
ਜੀ ਹਾਂ ਬਿਲਕੁਲ ਬਿਲਕੁਲ ਕੋਈ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਹ ਤੇ ਜੀ ਹਾਂਜੀ
ਬਾਏ ਜੀ ਟੇਕ ਓਕੇ-ਓਕੇ ਬਾਏ,
ਬਾਏ,